ਓ
ਹਾਂਜੀ ਸਸ਼੍ਰੀ ਕਾਲ ਜੀ।
ਸਸ੍ਰੀ ਕਾਲ ਜੀ।
ਹੋਰ ਕੀ ਹਾਲ ਏ?
ਵਧੀਆਂ ਤੁਸੀਂ ਸੁਣਾਓ?
ਮੈਂ ਵਧੀਆਂ ਵਧੀਆਂ ਹੋਰ
ਹੋਰ ਕੀ ਕਰ ਰਹੇ ਸੀ, ਬਸ ਟੀ ਵੀ ਦੇਖਦੇ ਪਏ ਸੀ ਥੋੜੀ
ਅੱਛਾ ਥੋੜ੍ਹਾ ਟੀ ਵੀ ਦੇਖਦੇ ਪਏ ਓ
ਆਹ ਮਤਲਬ ਥੋੜ੍ਹੀ ਦੇਰ ਅਸੀਂ ਚਲਾਇਆ ਸੀ।
ਅੱਛਾ
ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰ ਲਈਏ ਫਿਰ ਮੈ ਕਿਹਾ
ਹਮ ਚਲੋ ਵਧੀਆ ਵਧ ਆ
ਹੋਰ ਬੱਚੇ ਠੀਕ ਨੇ?
ਹੋਰ ਸਭ ਠੀਕ ਐ।
ਬੱਸ ਵਧੀਆ।
ਹੋਰ ਸੁਣਾਓ ਕੀ ਬਣਾ ਰਹੇ ਓ ਅੱਜ? ਹੈਲੋ। ਹੈਲੋ।
ਅਸੀਂ, ਅਸੀਂ ਸੋਚ ਰਹੇ ਆ। ਬਈ ਸਬਜ਼ੀ ਕੀ ਬਣਾਈਏ ਕੋਈ ਭਿੰਡੀ- ਭੁੰਡੀਆਂ ਪਈਆ। ਸ਼ਿਮਲਾ ਮਿਰਚ ਪਈ ਐ। ਨਹੀਂ ਸ਼ਿਮਲਾ ਮਿਰਚ ਆਲੂ ਨੀ ਤਾਂ ਭਿੰਡੀਆਂ ਬਣਾਵਾਗੇ।
ਹਮ ਚਲੋ ਵਧੀਆ।
ਟਿੰਡੇ ਪਏ ਦਿਨੇ ਸਵੇਰੇ ਬਣਾਏ ਸੀ ਟਿੰਡੇ ਵੀ
ਅੱਛਾ।
ਬਸ ਮੈਂ ਵੀ ਅੱਜ, ਆਲੂ ਬੈਂਗਣ ਬਣਾਏ ਸੀ। ਤੇ ਬਸ ਹੁਣ, ਹਾਂ ਚਾਵਲ ਨਾਲ ਜਿਵੇਂ ਖਾਂਦੇ ਨਾ
ਅੱਛਾ, ਸੁਆਦ ਲੱਗਦੇ ਨੇ ਚਾਵਲਾਂ ਨਾਲ ਆਲੂ ਐ ਆਲੂ ਬੈਗਣ ਬ
ਓਹੀ ਤੇ, ਮੈਂ ਕਿਹਾ ਬਸ ਉਹ ਬਣਾਂਨੀ ਆ ਤੇ, ਬੱਚੇ ਵੀ ਖਾ ਲੈਣਗੇ ਅਸੀਂ ਵੀ ਖਾ ਲਾਂਗੇ, ਹਮ, ਤਾਂ
ਖਾ ਲੈਂਦੇ ਨੇ ਖੁਸ਼ ਹੋਕੇ ਗਏ।
ਹਾਂ ਉਹੀ ਤੇ ਮੈਂ ਕਿਆ, ਚਲੋ ਵਧੀਆ ਬੱਚੇ-ਬੁਚੇ ਵੀ ਖਾ ਲੈਣਗੇ, ਅਸੀਂ ਵੀ ਖਾ ਲਾਂਗੇ ਆਰਾਮ ਨਾਲ। ਚਾਵਲ ਦੇਖੋ ਖਾਏ ਵੀ ਜਾਂਦੇ ਨਾ।
ਚਾਵਲ ਤੇ ਖਾ ਜਾਂਦੇ, ਬੱਚੇ ਤਾਂ ਖਾ ਜਾਂਦੇ
ਬੱਚੇ ਵੀ ਖਾ ਲੈਂਦੇ ਨੇ। ਹੋਰ।
ਬਸ ਵਧੀਆ। ਮੈਂ ਕੱਲ ਗਈ ਸੀ, ਸ਼ੋਪਿੰਗ ਕਰਨ, ਮੇਰਾ ਫਿਓਨਸੇ ਆਇਆ ਹੋਇਆ ਸੀ। ਉਹ ਸਾਵਣ ਦਾ ਦਿੰਦੇ ਆ ਨ ਸਮਾਨ।
ਅੱਛਾ-ਅੱਛਾ-ਅੱਛਾ।
ਹਾਂਜੀ, ਤੇ ਫੇਰ ਉਹਨਾਂ ਨਾਲ ਗਏ।
ਅੱਛਾ-ਅੱਛਾ, ਚਲੋ ਵਧੀਆ ਐ, ਕੀ ਸ਼ੋਪਿੰਗ ਕਰ ਰਏ।
ਮੈਂ ਸੂਟ ਲੈ ਕੇ ਆਈ ਆ, ਨਾਲ ਚੂੜੀਆਂ, ਮੇਕਅਪ ਦਾ ਸਮਾਨ।
ਅੱਛਾ-ਅੱਛਾ, ਚਲੋ ਵਧੀਆ-ਵਧੀਆ, ਐ ਵੀ ਜ਼ਰੂਰੀ ਐ ਹੈਨਾ। ਦੇਖੋ। ਹੋ।
ਬਸ, ਮੇਰੇ ਕੋਲ ਨਾ ਕੋਈ ਤੁਹਾਡਾ ਨੰਬਰ ਮੰਗ ਰਿਆ ਸੀ, ਫੇਰ ਮੈਂ ਉਹਨੂੰ ਸ਼ੇਅਰ ਕਰਤਾ ਤੁਹਾਡਾ ਨਾ
ਅੱਛਾ-ਅੱਛਾ ਕੋਈ ਨੀਂ, ਕੋਈ ਨੀਂ।
ਮੈਂ ਕਿਆ ਗੱਲ ਕਰ ਲੈਣਗੇ, ਕੰਮ ਨੇ ਉਨਾ ਨੂੰ ਕੋਈ ਕੋਈ ਕੰਮ ਹੈਗਾ ਉਨਾ ਨੂੰ ਤੁਹਾਡੇ ਨਾਲ ਨਾ, ਸੂਟ ਵਗੈਰਾ ਦਾ ਪੁੱਛਣਗੇ।
ਅੱਛਾ-ਅੱਛਾ, ਕੋਈ ਨੀ, ਕੋਈ ਨੀ।
ਇਸ ਲਈ, ਮੈਂ ਕਿਹਾ ਚਲੋ ਪੇਜ ਦਿਨੀ ਆ।
ਕੋਈ ਨੀ, ਕੋਈ ਨੀ, ਮੈਂ ਵੀ ਦੇਖੋ ਜਾਣਾ ਸੀ ਸ਼ੋਪਿੰਗ ਕਰਨ ਸੂਟਸ ਵਗੈਰਾ ਲੈਣ। ਤੇ ਮੈਂ ਵੀ ਸੋਚ ਰੀ ਸੀ ਕਿ ਬਈ। ਕਿਸੇ ਦਾ ਸਾਥ ਹੋ ਜਾਏ ਚਲੋ ਇੱਕ ਦੇ ਨਾਲ ਨਾ, ਦੋ ਬੰਦੇ ਸਲਾਹ ਹੋ ਜਾਂਦੀ ਏ।
ਸਾਥ ਨਾਲ ਹੋ ਜਾਂਦਾ ਐ ਕੰਮ
ਹਾਂ ਉਹੀ ਤੇ ਮੈਂ ਕਿਹਾ ਚਲੋ ਇੱਕ ਕੰਮ ਹੋ ਵੀ ਜਾਂਦਾ ਨਾਲੇ ਨਾ। ਮੈਂ ਕਿਹਾ ਚ ਨਾਲੇ ਸਲਾਹ ਹੋ ਜਾਏਗੀ ਤੇ ਨਾਲੇ ਮੈਂ। ਪਤਾ ਲੱਗ ਜੇਗਾ ਚਲੋ। ਖਰਾ ਸੂਟ ਨਾਲੇ ਦੇਖ ਲਾਂਗੇ ਹਾਂ ਸਾ ਨਾਲ ਹੋ ਜਾਂਦਾ, ਸਮਾਨ -ਸਮੂਨ ਲਿਆ ਜਾਂਦਾ ਕੀਤੇ। ਚਲੋ ਵਧੀਆ, ਉਨਾ ਨੂੰ ਮੈਂ ਫੋਨ ਕਰ ਲਾਂਗੀ ਤੁਸੀਂ ਮੈਨੂੰ ਵੀ ਨੰਬਰ। ਭੇਜ ਦੇਣਾ ਨਾ ਉਹਨਾਂ
ਤੇ ਕੁਛ ਆ ਇਹਨਾਂ ਨਾਲ ਵੀ ਚੱਲ ਜਾਣਾ ਤੁਸੀਂ।
ਹਾਂ ਉਹੀ ਤੇ ਮੈਂ। ਦੇਖ ਲਾਂਗੀ, ਮੈਂ ਫਿਰ ਇਨਾ ਨਾਲ ਚਲੀ ਜਾਵਾਂਗੀ ਮੈਂ ਤਾ ਵੈਸੇ ਈ ਕੈ ਰੀ ਸੀ। ਕਿ ਮੈਨੂੰ ਕੋਈ ਬੰਦਾ ਚਲੋ ਮਿਲ ਜਾਏ ਮੈਂ ਚਲੀ ਜਾਵਾਂਗੀ ਇਹਨਾਂ ਨਾਲ।
ਨਹੀਂ ਤੁਸੀਂ ਕਈ ਵਾਰ, ਮੈਨੂੰ ਫ਼ੋਨ ਕਰਦਿਆ ਕਰੋ। ਆਪਾਂ ਇਕੱਠੇ ਹੋ ਆਇਆ ਕਰੀਏ ਕਿੱਥੇ।
ਹਾਂ, ਇੰਝ ਕਰ ਲੋ। ਪਰ ਮੈਨੂੰ ਦੇਖੋ, ਐਕਟਿਵਾ ਨੀ ਆਂਦੀ ਚਲਾਣੀ। ਤੁਸੀਂ ਚਲਾ ਲੈਂਨੇ ਓ? ਹਾਂ ਤੇ ਬਸ ਫੇਰ ਠੀਕ ਏ। ਫੇਰ ਤੇ ਦੇਖੋ ਅਸੀਂ ਘੁੰਮ ਵੀ ਲਵਾਂਗੇ ਨਾ। ਘੁੰਮਿਆ ਜਾਏਗਾ, ਹਾਂ।
ਮਿਲਿਆ-ਜੁਲਿਆ ਕਰਾਂਗੇ ਤਾਂ ਈ ਥੋੜਾ ਬਣਨਾ। ਆਪ
ਉਹੀ ਤੇ ਹੋਰ ਹੋਰ ਸੁਣਾਓ? ਅੱਜ ਤਾਂ ਬਾਰਿਸ਼ ਵਾਲਾ ਮੌਸਮ, ਆ ਸਵੇਰ ਦਾ ਬਣਿਆ ਹੋਇਆ। ਇੱਕ, ਪਰ ਬਾਰਿਸ਼ ਨੀ ਆਈ ਆ ਸਵੇਰ ਦੀ ਨਾ।
ਹੈਲੋ।
ਬਾਰਿਸ਼, ਸਾਡੇ ਇੱਥੇ ਇੱਕ ਪਰਸੈਂਟ ਵੀ ਮੌਸਮ ਨੀ ਬਣਿਆ ਹੈਗਾ।
ਸਾਡੇ ਇੱਥੇ ਮੌਸਮ ਜ਼ਰੂਰ ਬਣਿਆ ਹੋਇਆ। ਪਰ ਉਹ ਜੋ ਥੋੜ੍ਹੀ ਮੌਸਮ ਇੱਚ ਨਾ, ਗਰਮਾਇਸ਼ ਜੀ ਹੈਗੀ ਐ। ਪਰ ਬਾਰਸ਼ ਨੀ ਆਈ ਹਜੇ ਤੀਕਰ ਨਾ। ਬਾਰਸ਼ ਦਾ ਬੜਾ ਤੰਗ ਕਰਦੀ ਪਈ ਐ। ਕੋਈ ਆ ਰਹੀ, ਨਹੀਂ ਆ ਰਹੀ, ਮੌਸਮ ਬਣਦਾ ਪਿਆ।
ਇੱਥੇ ਤੇ ਬੜੀ ਗਰਮੀ ਐ। ਇੱਥੇ ਤੇ ਬੰਦਾ ਬਸ ਕੂਲਰ ਅੱਗੇ ਬੈਠਾ ਹੋਵੇ। ਏ ਸੀ ਅੱਗੇ ਬੈਠਾ ਹੋਵੇ।
ਉਹੀ ਤੇ, ਦਿੱਕਤ ਹੋ ਜਾਂਦੀ ਬੜੀ ਨਾ। ਗਰਮੀ 'ਚ ਤਾਂ ਵੇਖੋ, ਵੈਸੇ ਈ ਬੰਦਾ ਪ੍ਰੇਸ਼ਾਨ ਹੋ ਜਾਂਦਾ। ਹੈਲੋ।
ਕਰਨੀ ਆ ਮੈਚ, ਹੈਲੋ।
ਹਾਂਜੀ, ਆਵਾਜ਼ ਨੀ ਆਂਦੀ ਪਈ ਤੁਵਾਡੀ।
ਪਤਾ ਨੀ ਮੈਮ, ਸਵੇਰੇ ਵੀ ਕੋਲ਼ ਲਾਈ ਸੀ ਮੈਂ। ਤਾਵੀ ਨੀ ਹੋ ਰਿਹਾ ਸੀ।
ਅੱਛਾ‌। ਨੈਟ ਇਸ਼ੂ ਹੋਣੇ ਨਾ ਫਿਰ ਬੜਾ ਨੈਟ ਇਸ਼ੂ ਜਾਂਦਾ ਪਿਆ ਨਾ। ਬਾਰਿਸ਼ ਦੇ ਮੌਸਮ ਕਰਕੇ ਨਾ। ਬਹੁਤ ਇਸ਼ੂ ਹੁੰਦਾ ਵਾ ਨੈੱਟ ਦਾ। ਹੋਰ ਸੁਣਾਓ?
ਬਸ ਵਧੀਆ।
ਹੂੰ-ਹੂੰ, ਬਸ ਚਾਹ ਤੇ ਬਸ ਹੁਣੇ ਪੀਤੀ ਐ, ਥੋੜ੍ਹੀ ਦੇਰ ਹੋਈ ਏ। ਬਸ ਹੁਣ ਸੋਚ ਰਹੇ ਕੁਛ, ਬਣਾਵਾਂ ਕਰਾਂ ਮੈਂ। ਕੀ ਬਣਾਵਾਂ ਹੁਣ। ਫੇਰ ਮੈਂ ਕਿਹਾ ਬੱਚੇ ਹਾਂ, ਬੱਚਿਆਂ ਵਾਸਤੇ ਮੈਂ ਕਿਹਾ ਨਹੀਂ ਤਾਂ ਫਿਰ ਚਾਵਲ-ਚੂਵਲ ਬਣਾਵਾਂਗੀ। ਕੁਛ ਇੰਜ ਈ
ਅੱਛਾਂ। ਤੇ ਹੁਣ ਜੋ ਬੱਚੇ ਉਹ। ਹੁਣ ਬੱਚੇ ਮੈਗੀ-ਮੂਗੀ ਜਾਂ ਪਾਸਤਾ- ਪੂਸਤਾ ਇਹ ਚੀਜ਼ਾਂ ਨੀ ਖਾਂਦੇ।
ਨਹੀਂ-ਨਹੀਂ ਮੈਂ ਇਹ ਨੀ ਖਿਲਾਂਦੀ ਬੱਚਿਆਂ ਨਾ। ਖੁਵਾਂਦੀ ਵੀ ਨੀ ਆ ਮੈਂ। ਹਾਂ, ਮੈ ਇਹ ਚੀਜ਼ ਖਵਾਂਦੀ ਵੀ ਨੀ ਆ ਬੱਚਿਆਂ ਨੂੰ।
ਸਹੀ ਰਹਿੰਦਾ ਇਸ ਵਾਸਤੇ ਸਹੀ ਰਹਿੰਦਾ।
ਹੋਰ ਬੱਚਿਆਂ ਨੂੰ ਐ ਨੀ ਖਵਾਉਂਦੀ ਮੈਂ। ਬਾਕੀ ਤੇ ਸਾਰਾ ਕੁਛ ਖਾਣ, ਮੈਨੂੰ ਕੋਈ ਦਿੱਕਤ ਨੀ ਐਂ। ਪਰ ਵੋ ਐ ਹਾਂ, ਬੇਟਾ ਅਜੇ ਛੋਟਾ। ਪਰ ਮੈਂ ਇਸ ਚੀਜ਼ ਨੂੰ ਨਹੀਂ ਥੋੜ੍ਹਾ ਮੈਨੂੰ ਘੱ ਸਮਝ ਆਂਦਾ। ਮੈਂ ਕਿਹਾ ਮੈਂ ਨੀ ਮੈਦਾ ਨੀ ਖਵਾਣਾ ਬੱਚਿਆਂ ਨੂੰ ਨਾ।
ਸਹੀ ਏ, ਸਹੀ ਏ। ਉਂਝ ਸੂਜ਼ੀ ਵਗੈਰਾ ਇਹ ਚੀਜ਼ਾਂ ਸਭ
ਹਾਂ, ਔਂਦੇ ਤੇ ਬੱਚੇ ਤ ਕੋ ਖਾ ਲੈਂਦੇ ਆ। ਪਰ ਜਿਵੇਂ ਮੈਦਾ ਵਗੈਰਾ ਹੁੰਦਾ ਨਾ। ਦੇਖੋ ਜਿਵੇਂ, ਉਹ ਹੁੰਦਾ ਆਪਣਾ ਮੋਮੋਸ ਵਗੈਰਾ ਹੋ ਗਏ।
ਅੱਛਾ ਹਾਂ ਮੋਮਜ ਤੇ ਦੇਖੋ ਬੜੇ ਮੈਨੂੰ ਖੁਦ ਨੂੰ ਚਾਹੀਦਾ
ਹੂੰ ਉਹੀ ਤੇ ਫੇਰ ਮੈਂ ਇਸ ਕਰਕੇ ਫੇਰ ਫੇਰ ਮੈਂ ਨੀ ਮੈਨੀ ਸਮਝ ਹੀ ਨੀ ਆਉਂਦਾ।
ਅੱਛਾ।
ਹੋਰ ਮੈਨੂੰ ਥੋੜਾ ਮੈਂਦਾ ਘੱਟ ਸਮਝ ਆਉਂਦਾ। ਹੁਣ ਦੇਖੋ ਨਾ ਇੱਕ ਨੂਜ਼ ਨਿਕਲੀ ਹੋਈ ਏ। ਕਿ ਇੱਕ ਮੁੰਡੇ ਨੇ ਦੇਖੋ ਮੋਮੋਸ ਦੇ ਪਿੱਛੇ ਆਪਣੇ ਘਰ ਮਾਂ ਦੇ ਸਾਰੇ ਗਹਿਣੇ- ਗਹੁਣੇ ਵੇਚ ਦਿੱਤੇ। ਇੱਕ ਮੋਮੋਸ ਦੇ ਪਿੱਛੇ।
ਮੋਮੋਜ ਪਿੱਛੇ?
ਹੂੰ।
ਅੱਛਾ।
ਉਹੀ ਤੇ ਦੇਖੋ ਕਿੰਨਾ ਮੋਮੋਜ਼ ਏ ਕੋਈ ਕਿੰਨਾ ਕੁ ਦੀਵਾਨਾ ਹੈਗਾ। ਇਸ ਕਰਕੇ ਥੋੜਾ ਹਾਂ ਇਸ ਕਰਕੇ ਮੈਂ ਥੋੜਾ ਬੱਚਿਆਂ ਨੂੰ ਰੋਕ ਲੈਂਦੀ ਹਾਂ ਮੋਮੋਸ ਵਗੈਰਾ ਤੇ ਨਾ। ਮੈਂ ਕਿਹਾ ਨਹੀਂ ਮੋਮੋਸ ਨਹੀਂ ਖਾਣੇ ਬਾਕੀ ਤੁਸੀਂ ਜੋ ਮਰਜੀ ਖਾਓ- ਪੀਓ ਮੈਨੂੰ ਨੀ ਕੋਈ ਦਿ ਕੱਤ ਨੀ ਹੈਗੀ।
ਅੱਛਾ ਨਹੀਂ ਸਹੀ ਹੈ ਨਾ ਖਵਾਇਆ ਕਰੋ।
ਹੋਰ ਮੋਮੋਸ ਤੋਂ ਥੋੜਾ ਪਰਹੇਜ਼ ਰੱਖੀ ਦਾਵੇ।
ਤੁਹਾਡੇ ਦਿੱਲੀ ਤੇ ਉਹ ਚੱਲ ਰਿਹਾ ਨਾ ਸੀ ਜੀ ਪੀ ਦਾ
ਹਾਂ, ਹਾਂ- ਹਾਂ। ਉਹ ਵੀ ਦੇਖੋ ਪਤਾ ਨੀ ਕੀ ਨਵੇਂ- ਨਵੇਂ ਨਿਕਲ ਆਉਂਦੇ ਨੇ।
ਉਹ ਪੜਾਈ ਦੇ ਚੱਕਰ ਇਚ ਚੱਲ ਰਿਹਾ ਮੈਂ ਕਿਹਾ, ਪੁੱਛਾ ਤੇ ਸਹੀ। ਮਤਲਬ ਉੱਥੇ ਤਾਂ ਠੀਕ ਹੈ ਨਾ ਉੱਧਰ ਦਾ ਮਾਹੌਲ ਹਜੇ ਤੇ।
ਹਾਂ ਉਂਜ ਤਾਂ ਠੀਕ ਹੈਗਾ। ਪਰ ਦੇਖੋ ਜੋ ਜਿੰਨੇ ਕਰਨਾ ਓਨੇ ਕਰਕੇ ਹੀ ਰਹਿਣਾ ਉਹਨੇ ਕਿਹੜਾ ਮੰਨ ਜਾਣਾ ਏ।
ਅੱਛਾ ਜੀ।
ਹੋ ਹੋਰ?
ਮੈਂ ਕਿਹਾ ਪੁੱਛਾਂ ਤੇ ਸਹੀ ਜੋਅ ਜਕ ਮਤਲਬ ਧਰਨਾ ਲਾਇਆ ਵਾ ਨਾ
ਮਤਲਬ ਸਾਡੇ ਘਰ ਤੋਂ ਤੇ ਬੋਤ ਹੀ ਦੂਰ ਮਤਲਬ, ਹੈਗਾ ਵੇ ਹਾਂ। ਸਾਡੇ ਘਰੋ ਦੀ ਸਾਡੇ ਘਰੋਂ ਨੀ ਇੰਨਾ ਪਤਾ ਲੱਗਦਾ। ਉਜ ਜਾਵਾਂਗੇ ਦਿੱਲੀ, ਕਹਿੰਦੇ। ਹਾਂ ਉਂਜ ਤਾਂ ਮੈਂ ਕੱਲੀ ਰਹਿੰਦੀ ਆਂ ਮਰੇ ਇਨ ਲੋਜ ਵਗੈਰਾ ਸਾਰੇ ਓਧਰ। ਹਾਂ ਗਏ ਹੋਏ ਨੇ ਨਾ ਸਾਰੇ ਜਿਦਾ ਦਾਦੂ- ਦਾਦੀ ਵਗੈਰਾ। ਹੂੰ।
ਸਹੀ ਹੈਗੀ ਏ।
ਹੋਰ?
ਓਂਝ ਬਸ ਵਧੀਆ।
ਨਾ ਬਸ ਵਧੀਆ ਤੁਸੀਂ ਸੁਣਾਓ? ਅੱਜ ਕੱਲ ਕੀ ਕਰਦੇ ਹੋ?
ਕੁਛ ਨੀ ਮੈਂ ਤਾਂ ਦੇਖੋ ਅੱਜ-ਕਲ ਹੁਣ ਮੈਂ ਸੋਚ ਰਿਹਾ ਕੋਈ ਕਮ, ਕੰਮ-ਕੁੰਮ ਦਾ ਕੁਛ ਮਿਲਜਾਏ। ਕੋਈ ਘਰ ਬਹਿ ਕੇ ਹੀ ਹੋਜੇ।
ਹਾਂ ਦੇਖੋ, ਓ ਤਾਂ ਹੈ ਹੀ ਐ, ਅੱਜ- ਕੱਲ ਬੜਾ ਜ਼ਰੂਰੀ ਏ
ਕਈ ਵਾਰ ਐਹ ਹੁੰਦਾ, ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲ ਪਾਂਦਾ ਕਿ ਬਈ ਨਿਕਲੀਏ ਪੂਰਾ ਘਰ ਦਾ ਵੀ ਦੇਖਣਾ ਪੈਂਦਾ
ਓ ਤੇ ਹੈ। ਬਿਲਕੁਲ ਹੁਣ ਘਰ ਬੈਠ ਕੇ ਜੇੜਾ ਕੰਮ ਹੋਜੇ, ਬੱਚੇ ਕੋਲ ਹੋਣਗੇ ਆਪਣੇ ਨਾਲੇ
ਹਾਂ ਇਹੀਓ ਗੱਲ ਐ
ਨੀ ਹੋਰ, ਉਹ ਤੇ ਹੈ। ਘਰ ਬਹਿ ਕੇ ਚੰਗਾ ਰੈਂਦਾ ਕੰਮ, ਨਾਲੇ ਧੁੱਪ ਤੋਂ ਬਚਦਾ ਬੰਦਾ
ਉਹੀਓ ਵੈਸੇ
ਮੈਂ ਤੇ ਹਾਊਸ ਵਾਈਫ ਹੀ ਆਂ ਬਸ ਉਹ ਬੱਚਿਆਂ ਦੇ ਨਾਲ ਲੱਗੇ ਰੈਂਦੇ ਆ ਇੱਧਰ ਉਧਰ ਹੋਰ ਕੀ ਕਰੀਏ।
ਦੇਖੋ ਲਾਈਫ ਇਜੀ ਹੋ ਜਾਂਦੀ ਐ। ਵਿਆਹ ਹੁੰਦਾ ਐ ਕੰਮ ਕੁੰਮ 'ਚ ਲੱਗ ਜਾਓ, ਬੱਚੇ ਹੋ ਜਾਂਦੇ ਫਿਰ ਉਹਨਾਂ 'ਚ ਲੱਗ ਜਾਓ।
ਉਹਨਾਂ 'ਚ ਲੱਗ ਜਾਓ, ਉਹੀ ਤੇ ਫੇਰ ਕੀ ਕਰ ਸਕਦੇ ਆਂ, ਹੁਣ ਕੁਛ ਵੀ ਨੀ ਹੋ ਸਕਦਾ ਨਾ ਸ ਹੋਰ ਹੈਲੋ, ਹਮਮ ਕਦੇ ਲਾਓ ਚੱਕਰ, ਸਾਡੇ ਕੋਲ ਵੀ ਆ ਜਓ।
ਤੁਸੀਂ ਲਾਣਾ ਚੱਕਰ, ਐ ਤੇ ਗਰਮੀ ਬੜੀ, ਥੋੜਾ ਮੌਸਮ ਸਹੀ ਹੋਏਗਾ ਨਾ ਫੇਰ ਆਵਾ
ਹਮ, ਮੌਸਮ ਦਾ ਤੇ ਦੇਖੋ ਬੜਾ ਦਿੱਕਤ ਐ
ਹਹ ਆਏ ਤੇ ਕੋਈ ਭਾਵੀ ਨਹੀ ਸਮਝਦੀ
ਹਮ, ਚਲੋ ਮੈਂ ਤੁਹਾਨੂੰ ਕਰਨਦੀ ਆਂ ਨਾ, ਹੁਨੇ ਥੋੜਾ ਨਾ ਮੇਰੇ ਬੱਚੇ ਥੋੜਾ ਹਨਾ, ਪਰੇਸ਼ਾਨ ਕਰਦੇ ਪਏ, ਰੋਂਦੇ ਪਏ, ਮੈਂ ਦੇਖਾ ਹਨਾ ਉਹਨਾਂ ਨੂੰ ਠੀਕ ਐ, ਓਕੇ ਜੀ ਸਸ਼੍ਰੀ ਅਕਾਲ